ਹਾਂਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਬਸ ਮੇਰੇ ਤੇ ਵਧੀਆ ਹੈ ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ ਮੈਂ ਠੀਕ ਹਾਂ ਹੋਰ ਕੀ ਕਰ ਰਹੇ ਸੀ।
ਕੁੱਛ ਨ ਉਹਨੇ ਬਾਹਰ ਹੁਣੇ ਡਿਨਰ ਕੀਤਾ ਸੀ।
ਅੱਛਾ ਕੀ ਖਾ
ਉਹ ਅ ਸੀਂ ਨਾ ਉਹਨਾਂ ਜਿ ਨਾ ਸਾਡੇ ਘਰ ਨਾ ਕਿਸੇ ਦਾ ਬਰਡੇ ਸੀ। ਤੇ ਉਸਤਾਦ ਬਾਰੋ ਦੀ ਜਿੰਨਾ ਅਸੀਂ ਬਾਹਰ ਡਿਨਰ ਕੀਤਾ।
ਅੱਛਾ ਅੱਛਾ ਡਿਨਰ ਨਾਲ ਕਰਨ ਗਏ ਸੀ ਬਾਹਰ
ਹਾਂਜੀ ਹਾਂਜੀ ਅਸੀਂ ਬਾਹਰ ਡਿਨਰ ਕਰਨ ਗਏ ਸੀ।
ਅੱਛਾ। ਹੋਰ ਮੈਂ ਕਿਹਾ ਆਏ ਨਹੀਂ ਇੰਨੇ ਦਿਨ ਹੋ ਗਏ ਘਰ ਨੀ ਆਏ ਗਰਮੀਆਂ ਦੀ ਛੁੱਟੀਆਂ ਵੀ ਪਈਆਂ ਦੀਆਂ ਮੈਂ ਕਿਹਾ ਚੱਲ ਫੋਨ ਕਰਾਂ ਕਿ ਘਰ ਆਜੇਗੀ
ਹਾਂ ਹਾਂ ਉਹ ਫੇਰ ਟਾਈਮ ਹੀ ਨਹੀਂ ਮਿਲ ਪਾ ਰਿਹਾ ਸੀ ਕੀ ਕਰਦੀ ਮੈਂ ਉਹ ਫੇਰ ਹੁਨੇ ਮਤਲਬ ਤਾਂ ਹੁਣੇ ਥੋੜੇ
ਗਿਆ
ਹਾਂ ਛੁੱਟੀਆਂ ਤਾਂ ਪੈ ਗਈਆਂ ਨੇ ਇਹ ਹੁਣੇ ਹੀ ਪਈ ਹੈ ਲਾਸਟ ਹੁਣੇ ਇੱਕ ਦੋ ਦਿਨ ਹੀ ਹੋਇਆ ਛੁੱਟੀਆਂ ਪਈਆਂ ਕਿਉਂ ਨਾ ਲਾਸਟ ਛੁੱਟੀਆਂ ਪਾਉਂਦੇ ਆ ਉਹ ਉਹਨਾਂ ਨੇ ਪਹਿਲਾਂ ਨ ਛੁੱਟੀਆਂ ਪਾਈਆਂ ਉਹ ਤੇ ਉਹਨਾਂ ਲਾਸਟ ਚ ਛੁੱਟੀਆਂ ਪਾਈਆਂ।
ਅ ਕੋਲੇਜ ਤੇ ਰੀਆਰ ਹੀ ਪੈਂਦੀ ਹੈ ਨਾ।
ਹਾਂ ਸਾਡੀ ਵੀ ਏ ਪਾਤੀ ਪਿਛਲੀ ਵਾਰ ਨੀ ਪਈਆਂ ਸੀ ਇਤਕੀ ਵਾਰ
ਅੱਛਾ ਹਾਂ ਹਾਂ ਕਿਉਂਕਿ ਇਹ ਵੀ ਹੈਗਾ ਨਾ ਇਹਦੀ ਵੀ ਹਾਂ। ਇਹਦੀ ਵੀ ਘਟ ਪੈਂਦੀ ਹੈ ਫਸਟ ਈਅਰ ਵਿੱਚ ਪਈਆਂ ਸੀ ਸੈਕਿੰਡ ਈਅਰ ਵਿਚ ਨਹੀਂ ਪਈਆਂ ਥਰਡ ਈਅਰ ਵਿਚ ਫਿਰ ਤੋਂ ਪੈ ਗਈਆਂ ਹੁ ਫੋਰਥ ਵਿੱਚ ਕੋ ਪਹਿਣ ਗੀਆ ਨੀ ਪੈਣਗੀਆਂ
ਹਾਂ ਐਵੇਂ ਹੁੰਦਾ ਸਾਡੀ ਵੀ ਪਿਛਲੀ ਵਾਰ ਨੀ ਪਈਆਂ ਸੀ ਐਤਕੀ ਵਾਰ ਪੈ ਗਈਆਂ ਹਾਂ ਉਹ ਤੇ ਫਿਰ ਦੇਖੋ ਨਾ ਗਰਮੀ ਵੀ ਹੋ ਰਹੀ ਗਰਮੀ ਵੀ ਇੰਨੀ ਹੋ ਰਹੀ ਹੈ।
ਹਾਂ ਇਹਨਾਂ ਦੇ ਉੱਤੇ ਐਕਸਟਰਾ ਕਲਾਸਿਸ ਲਗਾ ਦਿੱਤੀ। ਤੀਆਂ ਸੀ ਕੋਲੇਜ ਵਿੱਚ ਵੀ ਨਾ। ਸਟੱਡੀ ਨਹੀਂ ਹਾਂ ਸਟੱਡੀ ਨਹੀਂ ਹੋ ਪਾਉਂਦੀ। ਜਿਵੇਂ ਇਹਨਾਂ ਦੀ ਉਹ ਪੋਸਟ। ਸ਼ੂਟਿੰਗ ਵੀ ਚੱਲ ਦੀ ਹੈ ਨਾ ਇਹਦੀ ਤਾਂ ਕਰਕੇ।
ਮੇਰਾ ਬ੍ਰਦਰ ਹੈਗਾ ਉਹਦੀ ਵੀ ਨਾ ਮਤਲਬ ਸਕੂਲ ਵਿੱਚ ਹੈਗਾ ਤੁਸੀਂ ਦੇਖੋ ਉਹਦੀ ਵੀ। ਹੁਣੇ ਇਹ ਐਕਸਟਰਾ ਕਲਾਸ ਲੱਗ ਰਹੀਆਂ ਸੀ। ਮਤਲਬ ਗਰਮੀ ਸੀ ਫਿਰ ਵੀ ਐਕਸਟਰਾ ਕਲਾਸਿਸ ਲਗਵਾ ਰਹੀ ਸੀ। ਉਹ ਥੋੜਾ ਨਾ ਅਹ। ਲੈਵਨਥ ਚਾਹੀਦੀ ਹੈ। ਉਹਦੀ ਐਕਸਟਰਾ ਕਲਾਸ ਲੱਗੀ ਤੇ ਮੈਂ ਕਿਹਾ ਮੇਰੀ ਛੁੱਟੀ। ਹੈ ਔਰ ਤੇਰੀ ਐਕਸਟਰਾ ਕਲਾਸ ਚੱਲ ਰਹੀ ਹੈ।
ਹਾਂ ਉਹੀ ਨਾ ਕਲਾਸ ਐਕਸਟਰਾ ਕਲਾਸਿਸ ਹਾਂ। ਹਾਂ ਉਹ ਤੇ ਹੈ ਹੀ ਹੈ ਹੋਰ ਕੀ ਕਰ ਰਹੇ ਹੋ। ਤੁਸੀਂ ਫੇਰ ਅੱਜ ਕੱਲ।
ਨਹੀਂ ਅਜੇ ਤਾਂ ਕੁਛ ਸੋਚ ਸੋਚ ਨਹੀਂ ਸੀ ਮੈਂ ਕੀ ਕਰਾਂ ਕੀ ਨਾ ਕਰਾਂ। ਮੇਰਾ ਤੇ ਮਨ ਕੁਛ ਸਿੱਖਣ ਤੇ ਕਰ ਰਿਹਾ ਹੈ। ਹਾਂ ਅੱਗੇ ਤੇ ਜੋਬ ਵੀ ਕਰਨੀ ਹੈ ਹਮ ਅੱਗੇ ਜੋਬ ਹੀ ਕਰਨੀ ਹੈ ਸਿੱਖ ਮੈਂ ਸੋਚ ਰਹੀ ਸੀ। ਸੀ ਕਿ ਦੇਖੋ ਨਾ ਅੱਜ ਕੱਲ ਅੱਗੇ ਤੇ ਸਾਰੇ ਹੀ ਏ ਆਈ ਦਾ ਹੀ ਜਮਾਨਾ ਤਾਂ ਪਤਾ ਹੈ ਹੁਣ ਇਸ ਲਾਈਨ ਵਿੱਚ ਹੀ ਮੈਨੂੰ ਅੱਗੇ ਜਾਣਾ। ਤੇ ਮੈਂ ਸੋਚ ਰਹੀ ਸੀ ਕਿ ਮੈਂ ਨਾ ਪਾਏ ਅੱਛੇ ਤਰੀਕੇ ਨਾਲ ਸੀਗਾ ਦੇੋ ਪਾਈਥਨ ਮੇਰੀ ਸਟੱਡੀ ਚਾਲ ਰਹੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਥੋੜਾ ਐਡਵਾਂਸ ਵਾਲਾ ਸਿੱਖਾਂ ਕਿਉਂਕ ਸਾਨੂੰ ਜੋ ਕੋਲਾਜ ਸਿਖ ਰਹੇ ਨਾ ਥੋੜਾ ਮੀਡੀਅਮ ਲੈਵਲ ਦਾ ਸਿਖਾ ਰਿਹਾ ਆ। ਤੇ ਮੈਨੂੰ ਅਡਵਾਂਸ ਲੈਵਲ ਦਾ ਸਿੱਖਣਾ ਹੈ ਹਾਂ।
ਤੇ ਕਲਾਸਿਸ ਲਓ ਔਨਲਾਈਨ ਬੈਚਿਸ ਵੀ ਬਹੁਤ ਆਉਂਦੇ ਆ ਅੱਜ ਕੱਲ ਤੇ ਔਨਲਾਈਨ ਬੈਚ। ਬੈਂਚ ਲੈ ਲਓ ਤੁਸੀਂ।
ਹਾਂ ਹਾਂ ਉਹੀ ਔਨਲਾਈਨ ਵੀ ਕਰ ਸਕਦੀ ਹਾਂ ਤੇ ਮੈਂ ਆਪਣੇ ਘਰ ਦੇ ਕੋਲ ਹੀ ਇੱਕ ਪਤਾ ਕੀਤਾ ਹੈ ਉਹ। ਉਹ ਵੀ ਇਹ ਸਿਖਾਉਂਦੇ ਆ ਤੇ ਮੈਂ ਸੋਚ ਦੀ ਆ ਉੱਥੇ ਸਿੱਖ ਲਓ।
ਹਾਂ ਤਾਂ ਫਿਰ ਹਾਂ ਅਸੀਂ। ਸਿੱਖ ਲੋਗੇ ਨਾ ਹਾਂ ਸਿੱਖ ਲੋਗੇ ਨਾ ਫਿਰ ਤੁਸੀਂ ਕਦੇ ਜੋਬ ਲੈਣ ਜਾਓਗੇ ਨਾ ਫਿਰ। ਤੁਹਾਡਾ ਐ ਐਡ ਹੋ ਜਾਂਦਾ ਹੈ। ਕਿ ਹਾਂ ਖੁਦ ਤੁਸੀ। ਰੱਖਿਆ ਹੋਇਆ ਤੇ ਨਾ ਫਿਰ ਜੋਬਸ ਨਾ। ਅੱਛੇ ਮਿਲ ਜਾਂਦੇ ਹੈ ਅਪੋਰਚਨਿਟੀਜ਼ ਨਾ ਵੱਧ ਜਾਂਦੀਆਂ ਹੈ।
ਬਹੁਤ ਸਾਰੀ ਮਿਲ ਜਾਂਦੀ ਹੈ ਉਹ ਇਹਨਾਂ ਕੱਲਾ ਪਾਈਥਨ ਨਹੀਂ ਸਿੱਖ। ਸਿੱਖਣਾ ਮੈਨੂੰ ਹੋਰ ਪਾਈਥਨ ਦੇ ਨਾਲ ਨਾਲ ਵੀ ਨਾ ਹੋਰ ਵੀ ਕਾਫੀ ਸਾਰੀ ਚੀਜ਼ਾਂ ਹੈਗੀਆਂ। ਡਿਜੀਟਲ ਮਾਰਕੀਟਿੰਗ ਹੋ ਗਈ। ਇਹ ਸਬ ਚੀਜ਼ਾਂ ਮੈਨੂੰ ਸਿੱਖਣੀ ਹਜੇ ਹੋਰ। ਦੇਖੋ ਇਹਨਾਂ ਨਾਲ ਜੋਬ ਬਹੁਤ ਆਸਾਨੀ ਨਾਲ ਮਿਲ ਜਾਏਗੀ।
ਹਾਂ ਉਹੀ ਨਾ ਅੱਜ ਕੱਲ ਤਾਂ ਐਕਸਪੀਰੀਐਂਸ ਵੀ ਮੰਗਦੇ ਨੇ। ਐਕਸਪੀਰੀਐਂਸ ਬਹੁਤ ਮੰਗਦੇ ਆ ਦੋ ਸਾਲ ਦਾ ਤੇ ਐਕਸਪੀਰੀਐਂਸ ਹੀ ਮੰਗ ਲੈਂਦੇ। ਲੈਂਦੇ ਦੇ ਆ ਕੋਈ ਵੀ ਫੀਲਡ ਵਿੱਚ ਚਲੇ ਜੋ। ਦੋ ਸਾਲ ਦਾ ਐਕਸਪੀਰੀਐਂਸ ਤੇ ਮੰਗਦੇ ਹੀ ਮੰਗਦੇ ਨੇ।
ਹਾਂ ਤੁਸੀਂ ਵੇਖਲੋ। ਜਿਵੇਂ ਹੁਣ ਮੇਰੇ ਕੋਲ ਤਿੰਨ ਚਾਰ ਸਕਿਲਸ ਵੀ ਹੈਗੀ ਹੈ। ਤੇ ਨਾਲ ਨਾਲ ਡਿਗਰੀ ਵੀ ਹੈਗੀ ਹੈ। ਤੇ ਮੈਨੂੰ ਨੂੰ ਜ਼ਿਆਦਾ ਪ੍ਰਾਓਰਟੀ ਦਿੱਤੀ ਜਾਏਗੀ। ਕਿ ਹਾਂ ਤੁਸੀਂ ਸਹੀ ਕੀਤਾ ਹੈ ਮਤਲਬ।
ਹਾਂ ਤੁਹਾਡੇ ਕੋਲ ਹਾਂ ਉਹੀ ਨਾ ਫਿਰ ਇਹੀ ਸਭ ਚੀਜ਼ਾਂ ਦੇਖ। ਕੇ ਜੋਬ ਹਾਂ ਇਹੀ ਸਭ ਚੀਜ਼ਾਂ ਫਿਰ ਨਾ ਪੈਕੇਜਿਸ ਵੀ ਉਸ ਅਕੋਰਡਿੰਗ ਨਾ। ਅੱਛੇ ਮਿਲ ਜਾਂਦੇ ਨੇ।
ਮਿਲ ਜੇ ਮਿਲ ਜਾਂਦੇ ਆ ਸਹੀ ਕਹਿ ਰਹੇ ਹੋ। ਤੁਸੀਂ ਫਿਰ ਮੈਨੂੰ ਵੀ ਨਾ ਜੋਬ। ਅੱਛੀ ਚਾਹੀਦੀ ਹੈ। ਇਹ ਨਹੀਂ ਛੋਟੀ ਮੋਟੀ ਜੋਬ ਚਾਹੀਦੀ ਹੈ। ਜ਼ਿਆਦਾ ਅੱਛੀ ਖਾਸੀ ਜੋਬ। ਚਾਹੀਦੀ ਏ।
ਹਾਂ ਉਹ ਤੇ ਫਿਰ ਮਿਲ ਜਾਏਗੀ ਤੁਹਾਡੇ ਕੋਲ ਐਕਸਪੀਰੀਐਂਸ ਹੋਏਗਾ। ਹੁਨਰ ਤੇ ਹੈ ਹੀ ਆ ਤੁਹਾਡੇ ਹੱਥ ਵਿਚ ਹਨਾ। ਸਕਿਲਸ ਵੀ ਤੁਹਾਡੇ ਕਾਫੀ ਅੱਛੇ ਨੇ ਤੁਹਾਡੇ ਤੇ ਮੈਂ। ਹੈ ਹੀ ਹੈ। ਅੱਛੇ ਨਾਲ ਤੁਸੀਂ ਕੋਸ਼ਿਸ਼ ਕਰੋਗੇ ਨਾ। ਉਹ ਬਹੁਤ ਜ਼ਰੂਰੀ।
ਦੇਖੋ ਹੁਣ ਕੱਲ ਤੇ ਨਹੀਂ ਹੋ ਪਾ ਰਿਹਾ ਸੀ। ਹਾਂ ਕੋਲਾਜ ਦੇ ਨਾਲ ਨਾਲ।
ਕੋਲੇਜ ਹਾਂ ਫੇਰ ਇੱਕ ਹੀ ਕੰਮ ਹੋ ਸਕਦਾ‌ ਜਾ ਤੇ ਪੜ੍ਹਾਈ ਹੋ ਜਾਏਗੀ ਜਾਂ ਐ ਹੋ ਜਾਏਗਾ ਇੱਕ ਹੀ ਟਾਈਮ ਤੇ ਹੁਣ ਇੱਕ ਹੀ ਕੰਮ ਹੋ ਸਕਦਾ
ਹੁਣ ਦਸ ਬਾਰਾਂ ਦਿਨ ਦੀ ਛੁੱਟੀਆ ਤੇ ਮੈਂ ਸੋਚ ਰਹੀ ਆ ਤੇ ਸਿੱਖ ਲਾਂ ਕੋਈ ਨਾ ਤੇ ਫਿਰ ਸਿੱਖਣ ਦਾ ਸੋਚ ਰਿਹਾ ਉਹ ਕੰਟੀਨਿਊ ਕਰ ਲਾਂਗੇ ਦਸ ਬਾਰਾਂ ਦਿਨ ਤੇ ਸਿੱ ਹਾਂ ਇਹ ਤੇ ਕੰਟੀਨਿਊ ਹੋਗੇ ਕਰ ਹੀ ਲਾਂਗੀ ਫਿਰ ਇੰਟਰਸਟ ਬਣ ਜਾਏਗਾ ਦੇਖੋ ਦੇਖੋ ਇਹ ਦੱਸ
ਹਾਂ ਕੋਈ ਟਾਈਮ ਬਣਾ ਲੈ ਨਾ ਹਾਂ ਕਾਲਜ
ਉਹੀ ਮੈਂ ਕਹਿ ਉਹੀ ਮੈਂ ਕਹਿ ਰਹੀ ਆ ਕਿ ਦਸ ਦਿਨਾਂ 'ਚ ਮੇਰਾ ਇੰਟਰਸਟ ਬਣ ਜਾਏਗਾ। ਫਿਰ ਮੈਨੂੰ ਨਾ ਫਿਰ ਕਰਨ ਦੀ ਹੋਏਗੀ ਕਿ ਹਾਂ ਮੈਂ ਕਰ ਲਾਂ ਕਰਨਾ ਆ ਅੱਗੇ ਮੈਨੂੰ।
ਹਾਂ ਹਾਂ ਉਹ ਤੇ ਹੁੰਦਾ ਹੀ ਹੈ ਫੇਰ ਅਗਰ ਇੰਟਰਸਟ ਬਣ ਜਾਂਦਾ ਹੈ। ਫਿਰ ਤੇ ਹਾਂ ਇੱਕ ਵਾਰ ਇੰਟਰਸਟ ਬਣ ਜਾਏ ਫੇਰ ਤੇ ਹੋ ਹੀ ਜਾਂਦਾ ਏ ਕੋਲੇਜ ਤੋਂ ਲੇਟ ਆਂਦੇ ਹੋ ਗਏ
ਕੋਲੇਜ ਤੋਂ ਹਾਂ ਉਹੀ ਸ਼ਾਮੀ ਆਂਦੀ ਆ ਤੇ ਫਿਰ ਮੈਂ ਸੋਚ ਰਹੀ ਹਾਂ ਉਹਨਾਂ ਨੂੰ ਕਹਿ ਦਾਂਗੀ ਕੀ ਥੋੜਾ ਰਾਤ ਦਾ ਕਰ ਦੋ
ਹਾਂ ਈਵਨਿੰਗ ਕਲਾਸ
ਚਾਰ ਵਜੇ ਸੱਤ ਤੋਂ ਕੁਛ ਹਾਂ ਇਵਨਿੰਗ ਕਲਾਸਿਸ ਲਗਾ ਲਾਂਗੀ
ਹਾਂ ਈਵਨਿੰਗ ਹਾਂ ਈਵਨਿੰਗ ਵਿੱਚ ਹੁੰਦੇ ਆ ਬੈਚ ਸਾਡੇ ਇੱਥੇ ਅ ਆ ਜਾ ਤੈਨੂੰ ਛੁੱਟੀਆਂ ਫੇਰ ਇੱਧਰ ਆ ਜਾਓ ਇੱਧਰ ਵੀ ਹੈਗੇ ਨੇ ਕਾਫੀ ਇੰਸਟੀਚਿਊਟ ਹੈਗੇ ਨੇ ਤੁਸੀਂ ਇੱਧਰ ਦੇਖ ਸਕਦੇ ਹੋ
ਹਾਂ ਫੇਰ ਮੈਂ ਨਾ ਉੱਧਰ ਦਾ ਇੱਕ ਵਾਰੀ ਪਤਾ ਕਰ ਲਾਂਗੀ ਉੱਧਰ
ਹਾਂ ਕਿਉਂਕਿ ਨਾ ਇੱਥੇ ਨਾ ਕਾਫੀ ਬੱਚਾ ਆਉਂਦਾ ਔਰ ਮੈਨੂੰ ਨਾ ਸਾਰੇ ਐਕਸਪੀਰੀਸਦ ਲੱਗਦੇ ਨੇ ਏਹ ਇਹਨੇ ਵੀ ਸਿੱਖਿਆ ਸੀ ਨਾ ਮੇਰੇ ਜੋ ਹੈਗੇ ਨੇ ਉੱਪਰ ਵਾਲੇ ਉਹ ਅੱਛਾ ਸ ਸਮਝਾਦੇ ਨੇ ਕਾਫ ਤੇ ਪੁਰਾਣੇ ਟੀਚਰਸ ਨੇ ਕਾਫ਼ੀ ਟਾਈਮ ਤੋਂ ਚੱਲਦਾ ਪਿਆ ਇਹ ਵਾਲਾ ਇੰਨਸਿ ਟੀਊਟ ਨਾ ਕਾਫੀ ਪੁਰਾਨਾ ਏ
ਅੱਛਾ, ਅੱਛਾ ਤੇ ਫੇਰ ਤੇ ਬਹੁਤ ਐਕਸਪੀਰੀਅੰਸਡ ਹੋਏਗੇ ਇਹਨਾਂ ਨੂੰ ਜ਼ਿਆਦਾ
ਹਾਂ ਇਹਨਾਂ ਨੂੰ ਬਹੁਤ ਐਕਸਪੀਰੀਸ ਹੈਗਾ ਔਰ ਮੈਨੂੰ ਲੱਗਦਾ ਇਹਨਾਂ ਦੀ ਫੀਸ ਵੀ ਨਾ ਘੱਟ ਹੀ ਹੋਏਗੀ ਕਿਉਂਕਿ ਬਹੁਤ ਬੱਚਾ ਆਉਂਦਾ ਇਨਾਂ ਕੋਲ ਤੁਸੀਂ ਦੇਖਿਆ ਕਿੰਨਾ ਵੱਡਾ ਇੰਸਟੀਟਿਊਟ ਹੈ ਇਹਨਾਂ ਪੰਜ ਛੇ ਇੰਸਟੀਟਿਊਟ ਨੇ ਇੱਕ ਇੱਕ ਇੱਕ ਗਲੀ ਛੋੜ ਕੇ
ਅੱਛਾ ਫੇਰ ਤੇ ਕਾਫ਼ੀ ਵੱਡਾ ਏ ਇਹਨਾਂ ਦਾ
ਹਾਂ ਔਰ ਇਹਨਾਂ ਕੋਲ ਇਹਨਾਂ ਦੀ ਫੀ ਇਹਨਾਂ ਦੀ ਫੀਸ ਵੀ ਨਾ ਜ਼ਿਆਦਾ ਨਹੀਂ ਹੈਗੀ ਤਾਂ ਕਰਕੇ ਇਹਨਾਂ ਕੋਲ ਜ਼ਿਆਦਾ ਬੱਚਾ ਆਂਦਾ ਏ
ਫੇਰ ਅੱਛਾ ਸਿਖਾਉਂਦੇ ਆ ਤਾਂ ਹੀ ਜ਼ਿਆਦਾ ਬੱਚਾ ਆਂਏਗੇ ਬੱਚੇ ਦੇਖੋ ਫੀਸ ਵੱਲ ਤੇ ਨਹੀਂ ਭਗਦਾ ਬੱਚਾ ਉਹ ਕਹਿੰਦੇ ਕਿ ਮੈਨੂੰ ਮਤਲਬ ਅੱਛੇ ਤਰੀਕੇ ਨਾਲ ਸਿਖਾਇਆ ਜਾਏ ਉਹ ਇਸ ਪਿੱਛੇ ਲੱਗਦਾ ਐਕਸਪੀਰੀਅੰਸਦ ਨੇ ਅੱਛਾ ਸਿਖਾਉਂਦੇ ਨੇ ਸ਼ਾਇਦ ਤਾਂ ਹੀ ਬੱਚੇ ਜ਼ਿਆਦਾ ਜਾ ਰਹੇ ਹੋਏਗੇ ਉਹਨਾਂ ਕੋਲ
ਹਾਂ, ਹਾਂ ਉਹੀ ਮੈਂ ਕਹਿ ਰਹੀ ਹਾਂ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਹੁਣ ਛੁੱਟੀਆਂ ਨੇ ਤੁਹਾਡੀ ਤੁਸੀਂ ਆ ਜਾਓ ਇੱਧਰ ਹੀ ਆ ਜਾਓ
ਹਾਂ ਤੇ ਫੇਰ ਮੈਂ ਉੱਧਰ ਹੀ ਵੇਖਾਂਗੀ ਉੱਧਰ ਦਾ ਪਤਾ ਕਰਨੀ ਆ ਉੱਧਰ ਦਾ ਕੀ ਸਿਸਟਮ ਏ ਸਾਰਾ
ਆ ਹਾਂ
ਉਥੇ ਫੇਰ ਉਹ ਟੀਚਰ ਵੀ ਕਾਫੀ ਅੱਛਾ ਏ ਉਦਾਂ ਦਾ ਤੇ ਮੈਨੂੰ ਲੱਗ ਰਿਹਾ ਉਦਾਂ ਦਾ ਸਰਟੀਫਿਕੇਟ ਮਿਲੇਗਾ ਉਹ ਜਿਆਦਾ ਮਤਲਬ ਅੱਛਾ ਸਹੀ ਰਹੇਗਾ।
ਹਾਂ ਫਿਰ ਉਹੀ ਨਾ। ਹੁੰਦਾ ਹੈ ਇਹਨਾਂ ਦਾ ਬਹੁਤ ਨਾਮ ਹੈਗਾ। ਉਹ ਹੀ ਨਾ ਅਗਰ ਕੋਈ ਅੱਛੀ ਜਗ੍ਹਾ ਤੋਂ ਤੁਸੀਂ ਕੋਈ ਚੀਜ਼ ਐਕਸਪੀਰੀਅਸ ਲਓ ਨਾ। ਤੇ ਫੇਰ ਅੱਗੇ ਜੋਬ ਮਿਲਣ ਵਿੱਚ ਵੀ, ਨਾ ਬਹੁਤ ਆਸਾਨੀ ਮਿਲਦੀ ਹੈ।
ਆਸਾਨੀ ਮਿਲਦੀ ਹੈ। ਸਹੀ ਕਹਿ ਰਹੇ ਹੋ ਤੁਸੀਂ
ਹੂੰ ਮੈਂ ਤੇ ਕਹਿੰਦੀ ਪਈ ਮੈਂ, ਤੇ ਫੋਨ ਵੀ ਤਾਂ ਹੀ ਕੀਤਾ ਸੀ। ਕਿ ਚੱਲ ਛੁੱਟੀਆਂ ਪਈਆਂ ਦੀਆਂ ਬੁਲਾਵਾਂ। ਕੀ ਆ ਜਾਏਗੀ। ਮੇਰਾ ਦਿਲ ਨੀ ਲੱਗਦਾ ਪਿਆ। ਨਾਲੇ ਮੇਰਾ ਵੀ ਟਾਈਮ ਪਾਸ ਹੋਜੇਗਾ ਥੋੜਾ ਆ ਹਾ।
ਹਾਂ
ਬਾਕੀ ਹਰ ਸਾਲ ਆਦਤ ਪਈ ਹੋਈਏ, ਆਂਦੇ ਈ ਔ।
ਹਾਂਜੀ, ਹਾਂਜੀ-ਹਾਂਜੀ ਔਹ ਤੇ ਆ, ਆਂਦੇ ਹੀ ਆ ਅਸੀ‌ ਹਰ ਵਾਰ।
ਹਾਂ ਤੇ ਇਸ ਵਾਰ ਤੁਹਾਡੀ ਮੰਮੀ ਤੁ ਮੰਮੀ ਤੇ ਆਨਗੇ ਨੀ ਇਸ ਵਾਰੀ ਮੈਂ ਕਹਾ ਚੱਲ ਤੁਹਾਨੂੰ ਕਵਾਂ ਤੁਸੀਂ ਆ ਜਾਓਗੇ
ਮੈਂ ਹੀ ਆਨ ਦਾ ਸੋਚ ਨੀ ਆ ਮੇਰੀ ਮੰਮਾ ਨੂੰ ਨਾ ਟਾਈਮ ਨੀ ਮਿਲਦਾ ਬਿਲਕੁਲ ਵੀ ਮੰ ਮੰਮੀ ਮੰਮੀ ਹੋ ਗਿਆ ਕਿ ਮੈਂ ਹਾਂ
ਹੋਈ ਸੀ ਗੱਲ ਦੱਸ ਰਹੇ ਸੀ ਹਾਂ
ਇਸੇ ਲਈਏ ਫਿਰ ਮੈਂ ਹੀ ਵੇਖਣੀ ਆ ਮੈਂ ਹੀ ਆਵਾਂਗੀ ਸਤਿ ਸ਼੍ਰੀ ਅਕਾਲ ਚਾਪਾਂ। ਖਾਈਆਂ ਅਸੀਂ ਆਂ ਚੰਪਾਂ ਖਾਈਆਂ ਅਸੀਂ ਆ। ਔਰ ਦਾਲ ਮੱਖਣੀ ਖਾਈ ਔਰ ਫੁਲਕੇ-ਵੁਲਕੇ ਅਸੀ ਨਾਲ ਤੰਦੂਰੀ ਰੋਟੀ ਹੋ, ਗਈ ਔਰ ਰੁਮਾਲੀ ਰੋਟੀ ਹੁੰਦੀ। ਰੁਮਾਲੀ ਰੋਟੀ ਤੁਸੀਂ ਖਾਈ ਏ?
ਹਾਂ-ਹਾਂ ਰੁਮਾਲੀ ਰੋਟੀ ਤੇ ਵਧੀਆ ਲੱਗਦੀ ਚਾਪ ਨਾਲ।
ਹਾਂ ਚਾਪ ਨਾਲ ਰੁਮਾਲੀ ਰੋਟੀ ਬੜੀ ਸਵਾਦ ਗੱਲੀ ਮੈਨੂੰ-ਮੈਨੂੰ ਤੇ ਇਦਾਂ ਦਾ ਨਾ ਤੁਸੀਂ ਇਦਾਂ ਦਾ ਹੈ ਨਾ ਇੰਨਾ ਜਿਹਾ ਕੋਲ ਹੀ, ਹੈਗਾ ਸਾਡੇ ਇੱਥੇ ਘਰ ਦੇ, ਕੋਲ ਉਹਨਾਂ ਦੀ ਚਾਪ ਪਤਾ ਬੜੀ ਟੇਸਟੀ
ਅੱਛਾ
ਹਾਂ
ਚਾਪ ਤਾਂ ਸਾਡੇ ਇੱਥੇ ਬੜੀ ਸਵਾਦ ਮਿਲਦੀ ਏ ਪਤਾ ਹੀ ਹੈ ਤੁਹਾਨੂੰ
ਇੱਧਰ ਦੀ ਵੀ ਬੜੀ ਸਵਾਦ ਏ, ਇੱਧਰ ਦੀ ਨਾ ਮੈਂ ਅੱਜ ਪੰਜਾਬੀ ਚਾਪ ਖਾਈ। ਤੇ ਮੈਨੂੰ ਨਾ ਕਿਸੇ ਨੇ ਕਿ ਆ ਸ ਤੀ, ਹਾਂ ਤੇ ਅੰਮ੍ਰਿਤਸਰੀ ਚਾਪ ਨਾ ਮੈਂ ਕੱਲ ਟ੍ਰਾਈ ਕਰਾਂਗੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਧਰ ਦੀ ਨਾ, ਅੰਮ੍ਰਿਸਰੀ ਚਾਪ‌ ਬੜੀ ਵਧੀਆ ਹੁੰਦੀ ਏ, ਤੇ ਅੰਮ੍ਰਿਤਸਰੀ ਚਾਪ
ਵਿਯਾਹਾ ਹਾ ਖਾ ਲੇਨਾ, ਚਲੋ ਠੀਕ ਹੈ। ਆਨਾ ਤੁਸੀ ਫੇਰ ਹੈਨਾ ਦੱਸ ਦੇਣਾ ਮਨੂੰ, ਚਲੋ ਠੀਕ ਏ, ਸਤਿ ਸ਼੍ਰੀ ਅਕਾਲ।
ਸਸ਼੍ਰੀ ਕਾਲ।